ਜੀ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
ਵਧੀਆ ਵਧੀਆ ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ ਜੀ
ਹਾਂ ਮੈਂ ਵੀ ਵਧੀਆ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਾਂ ਕੀ ਇੰਪੋਰਟੈਂਟ ਟੋਪ ਐਜੂਕੇਸ਼ਨ ਕੀ ਹੁੰਦੀ ਹੈਗੀ ਐਜੂਕੇਸ਼ਨ ਦੇਖੋ ਮੈਨੂੰ ਤਾਂ ਲੱਗਦਾ ਹੈ ਕਿ ਅੱਜ ਅੱਜ ਕੱਲ ਦੇਖੋ ਪਹਿਲੇ ਵੀ ਬੜੀ ਜ਼ਰੂਰੀ ਸੀ ਇਹ ਨੀ ਤੁਸੀਂ ਕਹਿ ਸਕਦੇ ਕਿ ਪਹਿਲੇ ਦੇ ਲੋਕੀ ਪੜ੍ਹਦੇ ਨਹੀਂ ਸੀ ਪਹਿਲੇ ਦੇ ਲੋਕੀ ਵੀ ਬਥੇਰੇ ਮੈਂ ਦੇਖਿਆ ਨਾ ਆਪਣੇ ਦਾਦਾ ਦਾਦੀ ਨੂੰ ਗ੍ਰੈਂਡ ਦਾਦਾ ਦਾਦੀ ਨੂੰ ਜਾਂ ਕਹਿ ਸਕਦੇ ਹੋ ਆਪਣੇ ਪੇਰੈਂਟਸ ਨੂੰ ਪੜ੍ਹੇ ਲਿਖੇ ਉਹ ਵੀ ਹੁੰਦੇ ਸੀ ਪਰ ਇਹ ਹੁੰਦਾ ਕਿ ਉਸ ਉਸ ਟਾਈਮ ਜਿਹੜਾ ਟਾਈਮ ਸੀ ਉਹ ਇੰਨਾ ਇੰਪੋਰਟੈਂਟ ਮਤਲਬ ਇੰਪੋਰਟੈਂਟ ਕਹਿ ਸਕਦੇ ਓ ਕਿ ਮਤਲਬ ਇੰਨਾ ਨਹੀਂ ਸੀ
ਉਸ ਵੇਲੇ ਇੰਨਾ ਜ਼ਰੂਰੀ ਨਹੀਂ ਹੁੰਦਾ ਸੀ ਦੇਖੋ ਉਹ ਲੋਕੀ ਸਮਝਦੇ ਨਹੀਂ ਸੀ ਕਿ ਇੰਨਾ ਜ਼ਰੂਰੀ ਹੈ ਪੜ੍ਹਾਈ ਕਰਨਾ ਜਾਂ ਪਹਿਲਾਂ ਇਹ ਹੁੰਦਾ ਸੀ ਕਿ ਕੁੜੀਆਂ ਨੂੰ ਵੀ ਘੱਟ ਪੜ੍ਹਾਇਆ ਜਾਂਦਾ ਸੀ ਕਿ ਮੁੰਡੇ ਨੂੰ ਮੁੰਡੇ ਸੋਚਦੇ ਸੀ ਕਿ ਮਾਂ ਪਿਓ ਸੋਚਦੇ ਸੀ ਕਿ ਮੁੰਡੇ ਨੂੰ ਪੜ੍ਹਾ ਲਈਏ ਤੇ ਕੁੜੀਆਂ ਨੂੰ ਘੱਟ ਪੜ੍ਹਾਈਏ ਆਪਾਂ
ਉਹ ਪਹਿਲੇ ਦੇਖੋ ਐਜੂਕੇਸ਼ਨ ਐਵੇਂ ਦੀ ਸੀ ਨਾ ਕਿ ਮਤਲਬ ਮੋਡਰਨ ਜਮਾਨਾ ਨਹੀਂ ਸੀ ਜੀ ਮੋਡਰਨ ਟੈਕਨੋਲੋਜੀ ਨਹੀਂ ਸੀ ਅੱਜ ਕੱਲ ਦੇ ਟਾਈਮ ਦੇਖੋ ਇੰਨੀ ਇੰਨੀ ਨਈ ਨਈ ਟੈਕਨੋਲੋਜੀ ਆ ਗਈ ਹੈਗੀ ਅਗਰ ਬੱਚਾ ਨਹੀਂ ਸਮਝੇਗਾ ਬੱਚਾ ਨਹੀਂ ਉਹ ਟੈਕਨੋਲੋਜੀ ਸਿੱਖੇਗਾ ਤੇ ਉਹ ਬੱਚਾ ਤਾਂ ਪਿੱਛੇ ਹੀ ਰਹਿ ਜਾਉ ਗਾ ਨਾ ਅੱਜ ਕੱਲ੍ਹ ਦੇਖੋ ਕੋਈ ਵੀ ਤੁਸੀਂ ਮਤਲਬ ਕਿੱਥੇ ਵੀ ਜਾਣਾ ਹੈਗਾ ਕਿੱਥੇ ਵੀ ਸ਼ੇਤਰ ਤੇ ਜਾ ਕੇ ਕੰਮ ਕਰਨਾ ਹੈਗਾ ਤੇ ਤੁਹਾਨੂੰ ਨਈ ਨਈ ਟੈਕਨੋਲੋਜੀ ਸਿੱਖਣੀ ਪਏਗੀ ਨਾ ਕਿ ਮਤਲਬ ਐਜੂਕੇਸ਼ਨ ਤੇ ਦੇਖੋ ਸਾਨੂੰ ਇੰਡੀਪੈਂਡੈਂਟ ਬਣਾਉਂਦੀ ਏ ਸਾਨੂੰ ਸਾਡੀ ਸੋਚ ਨੂੰ ਨਾ ਇੱਕ ਸਾਡੇ ਸਮਾਜ ਵਾਸਤੇ ਵੀ ਜ਼ਰੂਰੀ ਹੈਗੀ ਨਾਲ ਸਾਡੇ ਕਰੈਕਟਰ ਵਾਸਤੇ ਵੀ ਜ਼ਰੂਰੀ ਹੈਗੀ, ਦੇਖੋ ਅਗਰ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਆਪਣਾ ਕਰੈਕਟਰ ਐਨਾ ਇਮੇਜ ਅੱਛੀ ਬਣਾ ਸਕਦੇ ਹੋ ਕਿ ਤੁਸੀਂ, ਸੁਸਾਇਟੀ ਦਾ ਕਲਿਆਣ ਕਰ ਸਕਦੇ ਸੁਸਾਇਟੀ ਦੇ ਮਤਲਬ ਯੋਗਦਾਨ ਵਾਸਤੇ ਤਾਡਾ ਮਹੱਤਵਪੂਰਨ ਯੋਗਦਾਨ ਹੋ ਸਕਦਾ ਕਹਿਣ ਦਾ ਮਤਲਬ ਇਹ ਹੈ
ਨਹੀਂ ਉਹ ਗੱਲ ਤੁਹਾਡੀ ਠੀਕ ਹੈ ਦੇਖੋ ਆਪਾਂ ਆਪਦੇ ਲਈ ਵੀ ਤਾਂ ਆਪਦੇ ਸਮਾਜ ਲਈ ਵੀ ਦੇਖੋ ਕਿਸ ਕਰ ਸਕਦੇ ਆਂ ਆਪਾਂ ਪੜ੍ਹੇ ਲਿਖੇ ਹੁੰਦੇ ਹਾਂ ਆਪਾਂ ਦੇਖੋ ਆਪਾਂ ਕਿੱਥੇ ਵੀ ਜਾਣਾ ਹੈ, ਆਪਾਂ ਬਾਹਰ ਘੁੰਮਣ ਫਿਰਨ ਜਾਣਾ ਹੈ ਅੱਜ- ਕੱਲ ਦੇ ਟਾਈਮ ਵਿੱਚ ਤੁਸੀਂ ਵੇਖਿਆ ਹੋਏਗਾ, ਆਪਾਂ ਪੜ੍ਹੇ- ਲਿਖੇ ਹੁੰਦੇ ਆਂ ਤਾਂ ਆਪਾਂ ਕਿਸੇ ਨਾਲ ਗੱਲ ਕਰਨੀ ਐ, ਸਾਨੂੰ ਇੱਕ ਗੱਲ ਕਰਨ ਦਾ ਤਰੀਕਾ ਵੀ ਸਿਖਾਂਦੀ ਹੈ ਪੜ੍ਹਾਈ ਆਪਾਂ ਪੜ੍ਹੇ ਲਿਖੇ ਹੁੰਦੇ ਆਂ ਤਾਂ
ਹਾਂ ਉਹ ਤੇ ਗੱਲ ਹੈਗੀ ਦੇਖੋ ਪੜ੍ਹਾਈ ਲਿਖਾਈ ਦੇਖੋ ਅੱਜ- ਕੱਲ ਨਾ ਐਨੀ ਜ਼ਰੂਰੀ ਹੈਗੀ ਕਿ ਤੁਸੀਂ ਅਗਰ ਘਰ ਬਹਿ ਕੇ ਵੀ ਤੁਸੀਂ ਕੋਈ ਕੰਮ ਕਰਨਾ, ਬਿਜਨਸ ਕਰਨਾ ਔਨਲਾਈਨ ਤਾਡੇ ਕੋਲੋਂ ਪੈਸਾ ਨਹੀਂ ਹੈਗਾ ਜ਼ਿਆਦਾ ਜਾਂ ਤੁਸੀਂ ਸੋਚੋ ਕਿ ਮੈਂ ਕੋਈ ਜ਼ਰੂਰੀ ਨਹੀਂ ਹੈਗੀ ਕਿ ਪੜ੍ਹਾਈ ਪੈਸਾ ਹੀ ਮੰਗਦੀ ਹੈਗੀ, ਤੁਸੀਂ ਗੌਰਮੈਂਟ ਇੰਸਟੀਚਿਊਟ 'ਚ ਜਾ ਕੇ ਐਡਮਿਸ਼ਨ ਲਓ ਉੱਥੇ ਪੈਸਾ ਵੀ ਨੀ ਲੱਗੇਗਾ, ਬਲਕਿ ਅੱਜ-ਕੱਲ ਕੱਲ ਤੇ ਗੌਰਮੈਂਟ ਨਾ ਬੱਚਿਆਂ ਨੂੰ ਪੈਸਾ ਦਿੰਦੀ ਹੈਗੀ, ਤੁਸੀਂ ਗੌਰਮੈਂਟ ਸਕੂਲ 'ਚ ਦੇਖਿਆ ਹੋਏਗਾ ਉਹ ਮੀਲ ਵੀ ਪ੍ਰੋਵਾਈਡ ਕਰਾਂਦੀ ਹੈ ਨਾਲ ਬੱਚੇ ਨੂੰ ਡਰੈਸ, ਕਿਤਾਬੀ, ਕਿਤਾਬਾਂ ਖੂਬ ਪੈਨਸਿਲ ਬੈਗ, ਬੁਕਸ, ਡਰੈਸ ਸਭ ਕੁਛ ਪ੍ਰੋਵਾਈਡ ਕਰਾਂਂਉਦੀ ਹੈ ਤਾਂ ਕਿ ਬੱਚਿਆਂ ਦੇ ਅੰਦਰ ਤੱਕ ਕਿ ਜਿਹੜੇ ਪੇਰੈਂਟਸ ਗ਼ਰੀਬ ਹੈਗੇ ਲੱਗਦਾ ਕਿ ਜੋ ਪੇਰੈਂਟਸ ਨਹੀਂ ਸਪੈਂਡ ਕਰ ਸਕਦੇ ਮਨੀ, ਉਹ ਪੇਰੈਂਟਸ ਮਤਲਬ ਬੱਚਿਆਂ ਨੂੰ ਐਜੂਕੇਸ਼ਨ ਵਾਸਤੇ ਪ੍ਰੇਰਿਤ ਕਰਦੇ ਹੈਗੇ ਨਾ, ਕਿ ਦੇਖੋ ਅਗਰ ਤੁਸੀਂ ਗਰੀਬ ਰਹਿ ਗਏ ਤਾਂ ਜ਼ਰੂਰੀ ਨਹੀਂ ਕਿ ਤਾਡਾ ਅੱਗੇ ਆਉਣ ਵਾਲੀ ਜਨਰੇਸ਼ਨ ਵੀ ਗ਼ਰੀਬ ਰੇ
ਐਹ ਗੱਲ ਤਾਂ ਤੁਸੀਂ ਬਿਲਕੁਲ ਠੀਕ ਕਹੀ ਕਿ ਜਿਹੜੀ ਸਾਡੇ ਅੱਜ- ਕੱਲ ਲੋਕਾਂ ਬੱਚਿਆਂ ਨੂੰ ਇੰਨੇ ਸਕੂਲ ਵਿੱਚ ਜ ਮਤਲਬ ਫੈਸਿਲਿਟੀਜ਼ ਹੈਗੀਆਂ ਨੇ ਜੇਹੜਾ ਆਪਾਂ ਫਾਇਦਾ ਉਠਾ ਕੇ ਉਹਦੇ ਨਾਲ ਆਪਦੇ ਬੱਚਿਆਂ ਨੂੰ ਕਿੰਨੀ ਵਧੀਆ ਪੜ੍ਹਾਈ ਕਰਾ ਸਕਦੇ ਆਂ
ਹਾਂ ਉਹ ਤੇ ਹੈ, ਕਿਉਂਕਿ ਐਜੂਕੇਸ਼ਨ ਤੇ
ਆਹ ਮੰਨੇ
ਜ਼ਰੂਰੀ ਹੈਗਾ ਦੇਖੋ, ਇੱਕ ਕੁੜੀ ਪੜਦੀ ਹੈਗੀ ਅਗਰ ਐਜੂਕੇਸ਼ਨ ਕੰਪਲੀਟ ਕਰਦੀ ਐ ਉਹ ਆਪਣਾ ਘਰ ਤੇ ਸਵਾਰਦੀ ਸਵਾਰਦੀਏ ਨਾਲ ਪਰਾਏ ਘਰ ਜਾ ਕੇ ਵੀ ਉਹਦਾ ਗਰ ਵੀ ਸੰਭਾਲਦੀਏ ਨਾਲ ਸਮਾਜ ਵਰਕਿੰਗ ਹੈਗੀ, ਹਾਊਸ ਵਾਈਫ ਹੈਗੀ ਜਿਵੇਂ ਕਈ ਲੜਕੀਆਂ, ਗਰ ਵੀ ਸੰਭਾਲਦੀਆਂ ਨਾਲ ਬਾਹਰ ਵੀ ਕੰਮ ਕਰਦੀਆਂ ਬੱਚਿਆਂ ਨੂੰ ਵੀ ਦੇਖਦੀ ਹੈਗੀ ਦੇਖੋ ਇੱਥੇ, ਮਤਲਬ ਫੈਮਿਲੀ ਦੀ ਵੀ ਹੈਲਪ ਹੁੰਦੀ ਹੈ ਕਮਾ ਕੇ ਪੈਸਾ ਲਿਆਏਗੀ ਤੇ ਫੈਮਿਲੀ ਦੀ ਹੈਲਪ ਹੋਏਗੀ ਐਜੂਕੇਸ਼ਨ ਆਪਣੇ ਬੱਚਿਆਂ ਨੂੰ ਪੜਾ ਸਕਦੀ ਐ ਉਹ ਦੇਖ ਸਕਦੀ ਹੈ ਕਿ ਬੱਚਾ ਕਿਵੇਂ ਪੜ ਰਿਹਾ ਨਹੀਂ ਪੜ ਰਿਹਾ ਉਹ ਬੱਚਾ ਨੌਲੇਜ ਗੇਨ ਕਰਦਾ, ਨਹੀਂ ਕਰਦਾ ਸਾਰੀ ਚੀਜ਼ਾਂ ਦਾ ਫਾਇਦਾ ਹੈਗਾ ਮੁੰਡਿਆਂ ਵਾਸਤੇ ਵੀ ਦੇਖੋ ਜ਼ਰੂਰੀ ਹੈਗੀ ਪੜ੍ਹਾਈ ਕਿਉਂਕਿ ਅੱਜ- ਕੱਲ ਦੇ ਟਾਈਮ 'ਚ ਦੇਖੋ ਮਗਾਈ ਐਨੀ ਐ ਸਰਵਾਈਵ ਕਰਨਾ ਕਿੰਨਾ ਮੁਸ਼ਕਿਲ ਐ, ਪੜ੍ਹੇ- ਲਿਖੇ ਹੋ ਕਿਸ ਅੱਛੀ ਜਗ੍ਹ ਜੋਬ ਵਗੈਰਾ ਕਰੋ। ਆਪਣਾ ਬਿਜਨਸ ਕਰੋਗੇ ਤਦ ਵੀ ਤੁਹਾਨੂੰ ਲੋੜ ਈ ਹੈਗੀ।
ਬਿਲਕੁਲ ਇਹ ਤਾਂ ਤੁਸੀਂ ਬਿਲਕੁਲ ਠੀਕ ਗੱਲ ਗਈ ਕਿ ਆਪਾਂ ਚਾਹੇ ਕੁੜੀ ਹੋਏ ਚਾਹੇ ਮੁੰਡਾ ਹੋਏ ਦੋਨਾਂ ਲਈ ਪੜ੍ਹਾਈ ਬਹੁਤ ਜ਼ਰੂਰੀ ਐ। ਆਪਾਂ ਨੂੰ ਪੜ੍ਹਾਈ ਦੇ ਬਗੈਰ ਤਾਂ ਦੇਖੋਹ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਔ ਆਪਾਂ ਕਮਾਣਾ ਅੱਜ- ਕੱਲ ਤਾਂ ਕਿਉਂਕਿ ਗਰ ਦੇ ਕੁ ਗੁਜ਼ਾਰੇ ਵੀ ਨਹੀਂ ਹੁੰਦੇ ਕਿ ਆਪਾਂ ਦੋਨੋ ਜਣਾ ਕਮਾਂਦੇ ਨੇ ਤਾਂ ਈ ਗਰਾਂ ਦੇ ਗੁਜ਼ਾਰੇ ਵੀ ਹੁੰਦੇ ਨੇ ਤਾਂਹੀ ਆਪਿਆ ਆਪਦੇ ਬੱਚਿਆਂ ਨੂੰ ਵੀ ਦੇਖੋ ਅੱਛੀ ਆਪਾਂ ਸ਼ਿਕਸ਼ਾ ਦਿੰਨੇ ਆ, ਪੜ੍ਹਾਈ ਕਰਾਨੇ ਆ ਕਿੰਨੀ ਵਧੀਆ।
ਉਹ ਤੇ ਐ ਈ ਦੇਖੋ ਅੱਜ -ਕੱਲ੍ਹ ਬੱਚੇ ਡਾਕਟਰ, ਇੰਜੀਨੀਅਰ ਹੋ ਗਿਆ। ਜਿਵੇਂ ਟੀਚਰ ਹੋ ਗਿਆ, ਕੋਈ ਲੋ ਲਲ ਲਇਰ ਕਰ ਲਤਾ ਐ ਕਿਸੇ ਵੀ ਸ਼ੇਤਰ ਚ ਜਾਣ ਵਾਸਤੇ ਤੁਹਾਨੂੰ ਮਤਲਬ ਸ਼ਿਕਸ਼ਾ ਦੇਖੋ ਜ਼ਰੂਰੀ ਹੈਗੀ। ਕੋਈ ਨਹੀਂ ਮਤਲਬ ਟੈਕਨੋਲੋਜੀ ਸਿੱਖਦੀਆਂ ਜਿਵੇਂ ਅੱਜ- ਕੱਲ੍ਹ ਏ ਆਈ ਚੱਲ ਰਿਹਾ ਐ। ਮਤਲਬ ਤੁਸੀਂ ਅਗਰ ਦੁਨੀਆਂ ਚ ਰਹਿਣਾ ਐ ਤੇ ਉਹਦੇ ਨਾਲ ਕਦਮ ਮਿਲਾ ਕੇ ਚੱਲਣਾ ਐ। ਤੇ ਤੁਹਾਡੇ ਅੰਦਰ ਮਤਲਬ ਐਜੂਕੇਸ਼ਨ ਦਾ ਮਤਲਬ ਕਹਿ ਰਹੀ ਅ ਕੀੜਾ ਕਹਿ ਲਓ, ਚਾਹੇ ਜੋ ਮਰਜ਼ੀ ਕਹਿ ਲਓ ਔਣਾ ਈ ਔਣਾ ਚਾਈਦਾ, ਦੇਖੋ ਐਜੂਕੇਸ਼ਨ ਜਿਹੜੀ ਹੁੰਦੀ ਐ ਨਾ ਉਹ ਇੱਕ ਤੇ ਮਤਲਬ ਸਾਡੇ ਜਾਤੀ, ਜਰਮ, ਭਾਸ਼ਾ ਜਿਹੜਾ ਹੁੰਦਾ ਉਹਦੇ ਅਧਾਰ ਚ ਭੇਦਭਾਵ ਕਰਨਾ ਵੀ ਘੱਟ ਸਿਖਾਂਦੀ ਹੈਗੀ ਨਾ।
ਬਿਲਕੁਲ, ਬਿਲਕੁਲ ਇਹ ਤਾਂ ਤੁਸੀਂ ਬਿਲਕੁਲ ਗੱਲ ਠੀਕ ਕਹੀ ਕਿ ਆਪਸ 'ਚ ਆਪਾਂ ਜਿਹੜਾ ਮਿਲ ਜੁਲ ਕੇ ਵੀ ਰਹਿੰਨੇ ਆ, ਇਹਦੇ ਨਾਲ ਸਾਨੂੰ ਪਤਾ ਲੱਗਦਾ ਐ ਕਿ ਕੋਈ ਵੀ ਇਨਸਾਨ ਜਿਹੜਾ ਹੁੰਦਾ ਹੈ। ਜੀਅ ਹੁੰਦਾ ਐ, ਇਸ ਦਰਤੀ ਚ ਆਇਆ ਹੁੰਦਾ ਨਾ ਕੋਈ ਅਮੀਰ ਐ ਇਹ ਨਾ ਦੇ ਖੋ ਨਾ ਗ਼ਰੀਬ ਐ, ਸਾਰੇ ਇੱਕ ਬਰਾਬਰ ਹੁੰਦੇ ਨੇ। ਆਪਾਂ ਪੜ੍ਹੇ -ਲਿਖੇ ਹੁੰਦੇ ਆ। ਤਾਂ ਤੁਸੀਂ ਵੇਖਿਆ ਹੋਏਗਾ ਆਪਦੇ, ਆਪਾਂ ਦੇਸ਼ ਲਈ ਵੀ ਕਿੰਨਾ ਕੁਛ ਕਰਦੇ ਆ। ਸਾਨੂੰ ਪਤਾ ਹੁੰਦਾ ਐ ਕਿ ਇਹ ਚੀਜ਼ ਸਾਡੇ ਲਈ ਸਹੀ ਐ, ਔਰ ਇਹ ਚੀਜ਼ ਗ਼ਲਤ ਐ। ਪੜ੍ਹੇ- ਲਿਖੇ ਇਨਸਾਨ ਨੂੰ ਈ ਪਤਾ ਹੁੰਦਾ ਹੈ, ਤੁਹਾਨੂੰ ਪਤਾ ਈ ਐ।
ਉਹ ਤੇ ਬਿਲਕੁਲ ਸਹੀ ਗੱਲ ਆ ਕਿ ਦੇਖੋ ਐਜੂਕੇਸ਼ਨ ਮਸਤ ਹੈਗੀ, ਕਿਉਂਕਿ ਦੇਖੋ ਅੱਜ -ਕੱਲ੍ਹ ਦੇ ਬੜੇ -ਬੜੇ ਜਿਵੇਂ ਦੇ ਸਾਡੇ ਮਤਲਬ ਸੈਲੀਬ੍ਰਿਟੀਜ਼ ਕਹਿ ਲਓ ਜਾਂ ਸਾਡੇ ਦੇਸ਼ ਦੇ ਜਿਹੜੇ ਵਿਗਿਆਨਿਕ ਹੈਗੇ। ਜਿਵੇਂ ਹੁਣ ਇੱਕ ਔਰਤ ਲੇਡੀ ਦਾ ਐਗਜਾਮਪਲ ਤੁਸੀਂ ਲੈ ਲਓ, ਕਲਪਨਾ ਚਾਵਲਾ ਦੇਖੋ ਆਸਮਾਨ ਚ ਜਾ ਕੇ ਉਹਨੇ ਉਡਾਈਆਂ, ਉਡਾਨ ਦੀ ਮਤਲਬ ਇੰਨੀ ਉੱਚਾਈ ਉਡਾਨ ਜਾ ਕੇ ਕੱਲੀ ਰਹਿ ਕੇ ਦੇਖ ਕੇ ਆਈ ਕਿ ਸਾਡੇ ਮਤਲਬ ਉੱਤੇ ਸਕਾਈ ਚ ਕੀ ਹੁੰਦਾ ਐ ਕੀ ਨਹੀਂ ਹੁੰਦਾ। ਮਤਲਬ ਕਿੰਨਾ ਪ੍ਰੋਗਰੈਸ ਕੀਤਾ ਨਾ ਮਤਲਬ ਦੇਖ ਕੇ ਅਸੀਂ ਹੈਰਾਨ ਗੇ ਕਿ ਐਵੇਂ ਵੀ ਕੁੱਛ ਹੋ ਸਕਦਾ।
ਸਹੀ ਗੱਲ ਐ, ਸਾਨੂੰ ਦੇਖੋ ਨਾ ਜਾਂਦੀ ਤਾਂ ਸਾਨੂੰ ਕਿਹੜਾ ਪਤਾ ਲੱਗਣਾ ਸੀ ਐਵੇਂ ਜਿਹੀ ਚੀਜ਼ਾਂ ਵੀ ਹੁੰਦੀਆਂ ਨੇ
ਹਾਂ- ਹਾਂ ਉਹੀ ਤੇ ਮੈਂ ਕਹਿ ਰਹੀ ਆ। ਕੀ ਮਤਲਬ ਜ਼ਰੂਰੀ ਹੈਗੀ, ਦੇਖੋ ਇੱਕ ਦੂਜਾ ਕਾਰਨ ਇਹ ਵੀ ਹੈਗਾ ਨਾ ਕਿ ਸ਼ਿਕਸ਼ਾ ਦੇ ਕਾਰਨ ਦੇਖੋ ਅਗਰ ਤੁਸੀਂ ਐਜੂਕੇਟਿਡ ਔ ਤਾਂ ਤੁਸੀਂ ਅੰਧ ਵਿਸ਼ਵਾਸ ਦੇ ਨਾਲ ਵਿਸ਼ਵਾਸ ਕਰੋਗੇ। ਤੁਸੀਂ ਮਤਲਬ ਜਿਹੜੀ ਪੁਰਾਣੀ ਸਾਡੀ ਦੇਸ਼ ਦੀ ਕੁਰੂਤੀਆਂ ਚਲੀ ਆਈਆਂ ਜਿਵੇਂ ਪਹਿਲੇ ਲੋਕੀ ਚਾਈਲਡ ਮੈਰਿਜ ਕਰ ਦਿੰਦੇ ਸੀ। ਛੋਟੇ ਬੱਚਿਆਂ ਦਾ ਵਿਵਾਹ ਕਰਨਾ। ਹਾਂ ਹਾਂ ਹਾਂ ਉਹੀ ਸਭ ਚੀਜ਼ਾਂ ਉਹ ਐਜੂਕੇਸ਼ਨ ਧੀਰੇ ਧੀਰੇ ਅਸੀਂ ਐਜੂਕੇਸ਼ਨ ਸੂਰੁ ਕੀਤੀ। ਤੇ ਸਾਨੂੰ ਪਤਾ ਚੱਲਿਆ ਨਾ ਪਹਿਲੇ ਲੋਕੀ ਅੰਧ ਵਿਸ਼ਵਾਸ ਤੇ ਜ਼ਿਆਦਾ ਵਿਸ਼ਵਾਸ ਕਰਦੇ ਸੀ। ਨਹੀਂ ਉਹ ਵਿਡੋ ਹੈਗੀ ਮੈਂ ਉਹਦੇ ਪੋਲ ਨਹੀਂ ਜਾਣਾ ਇਹ ਕੰਮ ਨਹੀਂ ਕਰਨਾ। ਉਹ ਤੇ ਦੇਖੋ ਸਾਰਾ ਕੁਛ ਮਤਲਬ ਕਹਿ ਸਕਦੇ ਹੋ ਤੁਸੀਂ? ਅੰਧ ਵਿਸ਼ਵਾਸ ਹੀ ਹੈਗਾ ਨਾ ਕਿਉਂਕਿ ਉਹ ਦੇਖੋ ਜਿਹੜਾ ਲੇਖ ਲਿਖਿਆ ਉਹ ਤੇ ਕਿਸਮਤ ਦੇ ਅੱਗੇ ਕਿਸੇ ਦਾ ਕੋਈ ਰੋਲ ਨਹੀਂ ਹੈਗਾ। ਪਰ ਪਹਿਲੇ ਦੇ ਲੋਕ- ਕਿਵੇਂ ਕਰਦੇ ਸੀ ਭੇਦਭਾਵ ਕਰਨਾ ਜਾਤੀ ਨਾਲ ਲਿੰਗ ਮਤਲਬ ਉਹ ਉਹਦੀ ਜਾਾਦੀ ਏਨੀ ਉੱਚੀ ਹੈ ਉਹਦੀ ਜਾਾਦੀ ਉੱਚੇ ਹੈ ਐਵੇਂ ਭੇਦਭਾਵ ਵੀ ਤਾਂ ਕਿੰਨਾ ਹੁੰਦਾ ਸੀ।
ਨਹੀਂ ਉਹ ਗੱਲ ਤਾਂ ਬਿਲਕੁਲ ਤੁਹਾਡੀ ਠੀਕ ਹੈ ਹੁਣ ਜਿਵੇਂ ਆਪਾਂ ਪੜ੍ਹੇ ਲਿਖੇ ਹੋ ਗਏ ਹਾਂ। ਤਾਂ ਸਾਡੇ ਮਤਲਬ ਦੇਖੋ ਆਪਾਂ ਜੇਹੜਾ ਪੜ੍ਹੇ ਲਿਖਾ ਇਨਸਾਨ ਹੁੰਦਾ ਉਹ ਆਪਦੀ ਤਰੱਕੀ ਨਹੀਂ ਕਰਦਾ ਉਹ ਆਪਦੇ ਦੇਸ਼ ਦੀ ਵੀ ਤਰੱਕੀ ਕਰਦਾ ਤੁਹਾਨੂੰ ਪਤਾ ਹੀ ਹੈ।
ਹੂੰ ਹੂੰ ਹੂੰ ਹੂੰ ਹ
ਇਸ ਲਈ ਆਪਾਂ ਤਾਂ ਇਹੀ ਕਹਿੰਦੇ ਹਾਂ ਕਿ ਆਪਾਂ ਪੜ੍ਹੇ ਪੜ੍ਹਦੇ ਹਾਂ ਤਾਂ ਆਪਦੀ ਜ਼ਿੰਦਗੀ ਚ ਦੇਖ ਖੋ ਕਾਮਯਾਬ ਕਿੰਨੇ ਕਾਮਯਾਬ ਵੀ ਹੁੰਦੇ ਆ।
ਉਹ ਤੇ ਹੈਗਾ ਹੀ ਬਿਲਕੁਲ ਸਹੀ ਆਖਿਆ ਤੁਸੀਂ ਦੇਖੋ ਸ਼ਿਕਸ਼ਾ ਜਿਹੜੀ ਹੈਗੀ ਸਾਨੂੰ ਮਤਲਬ ਸਕਸੈਸ ਦਿੰਦੀ ਹੈਗੀ ਸਾਨੂੰ ਇੱਜਤ ਦਿੰਦੀ ਹੈਗੀ। ਸਾਡੀੇ ਮਤਲਬ ਗਰੀਬੀ ਨੂੰ ਵੀ ਮਿਟਾ ਸਕਦੀ ਹੈ ਕਹਿਣ ਦਾ ਮਤਲਬ ਇਹ ਹੈਗੀ ਰ ਸਾਡੇ ਦੇਸ਼ ਵਾਸਤੇ ਵੀ ਜ਼ਰੂਰੀ ਏ। ਵੀ ਹੈਗੀ ਨਾ ਸਾਰੀ ਚੀਜ਼ਾਂ ਮਤਲਬ ਕਹਿ ਸਕਦੇ ਹੋ ਕਿ ਮਤਲਬ ਕਿ ਜਿਵੇਂ ਅੰਧਕਾਰ ਅਗਿਆਨਤਾ ਤੋਂ ਅੰਧਕਾਰ ਦੂਰ ਕਰਦੀ ਹੈ ਕਹਿਣ ਦਾ ਮਤਲਬ ਮੇਰਾ ਹੋ ਗਿਆ ਹਨਾ।
ਬਿਲਕੁਲ ਬਿਲਕੁਲ ਠੀਕ ਕਿਹਾ ਤੁਸੀਂ ਐ ਤਾ। ਕਿ ਮਤਲਬ ਆਪਾਂ ਨੂੰ ਪੜ੍ਹੇ ਲਿਖੇ ਪੜ੍ਹਾ ਲਿਖਾ ਇਨਸਾਨ ਦੇ ਜ ਇੱਕ, ਆਪਾਂ ਪੜ੍ਹੇ ਲਿਖੇ ਹੁੰਦੇ ਹਾਂ ਆਪਾਂ ਕੁਛ ਵੀ ਕੰਮ ਕਰਦੇ ਹਾਂ ਤਾਂ ਸਾਨੂੰ ਘਬਰਾਹਟ ਨਹੀਂ ਹੁੰਦੀ ਤੁਸੀਂ ਵੇਖਿਆ ਹੋਏਗਾ ਸਾਨੂੰ ਪਤਾ ਹੁੰਦਾ ਹੈ ਉਸ ਚੀਜ਼ ਦੇ ਬਾਰੇ ਚ ਨੌਲੇਜ ਹੁੰਦੀ ਹੈ ਕਿ ਆਪਾਂ ਇਹ ਕੰਮ ਕਰਨਾ ਤੇ ਇਹ ਕੰਮ ਨਹੀਂ ਕਰਨਾ। ਆਪਾਂ ਕਈ ਵਾਰ ਹੁੰਦਾ ਕੋਈ ਚੀਜ਼ ਐਵੇਂ ਜਿਹੀ ਹੁੰਦੀ ਹੈ। ਜੋ ਸਾਨੂੰ ਨਹੀਂ ਪਤਾ ਲੱਗਦੀ। ਹੁਣ ਜੀ ਕੋ ਦੇਖੋ ਆਪਾਂ ਪੜ੍ਹੇ ਲਿਖੇ ਹਾਂ ਤਾਂ ਸਾਨੂੰ ਪਤਾ ਹੈ ਕਿ ਮੋਬਾਇਲ ਨਾਲ ਆਪਾਂ ਬਿਜਲੀ ਦਾ ਬਿੱਲ ਵੀ ਭਰ ਸਕਦੇ ਹਾਂ। ਪਾਣੀ ਦਾ ਘਰ ਬੈਠੇ ਦੇਖੋ ਕਿਨਾ ਕੁਛ ਕਰ ਸਕਦੇ ਹਾਂ।
ਅੱ
ਅੱਜ ਕੱਲ ਤਾਂ ਤੁਸੀਂ ਦੇਖਿਆ ਹੋਏਗਾ ਕਿ ਜੇ ਲੋਕੀ ਪੜ੍ਹੇ ਲਿਖੇ ਹੁੰਦੇ ਨੇ ਘਰ ਬਹਿ ਕੇ ਵੀ ਦੇਖੋ ਆਪਦੇ ਬੱਚਿਆਂ ਨੂੰ ਵੀ ਜਿਵੇਂ ਲੇਡੀਜ਼ ਵਗੈਰਾ‌ ਹੁੰਦੀਆਂ ਨੇ। ਔਰਤਾਂ ਹੁੰਦੀਆਂ ਨੇ ਉਹ ਆਪਦੇ ਘਰ ਨੂੰ ਵੀ ਸੰਭਾਲਦੀਆਂ ਨਾਲ ਨਾਲ ਆਪਦਾ ਬਿਜਨਸ ਵਗੈਰਾ ਵੀ ਦੇਖ। ਤੇ ਕਿੰਨਾ ਸੰਭਾਲਦੀਆਂ ਨੇ ਪੜ੍ਹੀ ਲਿਖੀਆਂ ਹੈ ਤਾਂ ਕਰਕੇ ਹੀ ਸੰਭਾਲਦੀਆਂ ਨੇ।
ਹਾਂ ਬਿਲਕੁਲ ਸਹੀ ਹੈ ਦੇਖੋ ਮੈਂ ਤੇ ਇਹੀ ਕਹਾਂਗੀ ਤੁਹਾਨੂੰ ਕਿ ਜਿਹੜੀ ਐਜੂਕੇਸ਼ਨ ਹੈ ਉਹ ਐੰਨੀ ਸਾਡੀ ਦੌਲਤ ਹੈਗੀ ਨਾ। ਅਹ ਚੋਰ ਤੁਆਡਾ ਘਰ ਦੇ ਅੰਦਰ ਤੁਆਡੀ ਵੈਸੇ ਪੈਸਾ ਤੇ ਚੁਰਾ ਸਕਦੈ। ਤੁਆਡੀ ਐਜੂਕੇਸ਼ਨ ਵਾਲੀ ਨੌਲੇਜ ਜੇੜੀ ਹੇਗੀ ਓ ਕੋਈ ਨੀ ਚੁਰਾਾ ਸਕਦਾ ਚਾਏ ਥਾਡਾ ਫਰੈਂਡ ਹੋਏ ਚਾਏ ਤਾਡਾ ਰਿਲੇਟਿਵ ਹੋਏ ਚਾਏ ਚੋਰ ਹੋਏ ਮਲਬ ਐਜੂਕੇਸ਼ਨ ਜੇ ਹੈਗਾ ਕਿ ਮਤਲਬ ਓ ਐਵੇਂ ਦਾ ਚੀਜ਼ ਹੈਗੀ ਕਿ ਸਾਡਾ ਜਿਦੇ ਨਾਲ ਸਾਡਾ ਦੇਸ਼ ਹੋ ਗਿਆ ਸਾਡਾ ਜੀਵਨ ਹੋ ਗਿਆ ਸਾਰੀ ਚੀਜ਼ ਮਤਲਬ ਉਜਵਲ ਹੀ ਉਜਵਲ ਹੁੰਦੀ ਐ ਕੈਂਣ ਦਾ ਮਤਲਬ ਏ ਐ ਕਿ ਸਕਸਸ ਮਿਲਨੀ
ਤਰੱਕੀ -ਤਰੱਕੀ ਮਿਲਦੀ ਆ ਹਰ ਜਗ੍ਹਾ ਤੇ ਸਾਨੂੰ।
ਹੰ ਇੱਕ ਤੇ ਕਨਫੀਡੈਂਸ ਲੇਵਲ ਵੀ ਵੱਧਦਾ ਏ ਨਾ ਸਾਡਾ। ਕਿ ਮਤਲਬ ਸ਼ਿਕਸ਼ਾ ਨਾਲ ਸਾਡਾ ਕੋਨਫੀਡੈਂਟ ਲੇਵਲ ਵੀ ਏਕ ਵੱਧੂਗਾ ਤੁਆਨੂੰ ਗੱਲ ਕਰਨ ਦਾ ਚੱਜ ਆਨਾ ਏ
ਕਾ ਬੀ ਆਂਦੈ।
ਹਾਂ
ਐ ਤਾ ਬਿਲਕੁਲ ਤੁਸੀ ਠੀਕ ਗੱਲ ਕਈ ਚਲੋ ਵਧੀਆ ਲੱਗਿਆ ਤਾ ਤੁਆਡੇ ਨਾਲ ਕਰਕੇ ਸਾਸ੍ਰੀਕਾਲ।